ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰ ਕੀ ਹਾਲ ਆ?
ਹੋ।
ਤੁਹਾਡੀ ਆਵਾਜ਼ ਕੱਟ ਰਹੀ ਆ ਵੀਰੇ।
ਹੈ।
ਹੁਣ ਆਵਾਜ਼ ਆ ਰਹੀ ਹੈ।
ਹ ਮੇ ਆਵਾਜ਼ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਆ ਰਹੀ ਹੈ ਵੀਰੇ ਹੋਰ ਕੀ ਹਾਲ ਆ ਵੀਰੇ?
ਆਪਣੇ
ਭ ਸਭ ਵਧੀਆ ਵੀਰੇ ਕਿਰਪਾ ਮਾਲਕ ਦੀ ਹੋਰ ਕੀ ਕਰਦੇ ਸੀ।
ਦਾ ਤੁਸੀਂ ਦੱਸੋ?
ਅ ਚ ਬਸ ਸਵੇਰੇ ਜੋਬ ਜੋਬ ਤੇ ਬੈਠੇ ਹਾਂ ਬਸ ਜੋਬ ਕਰ ਰਹੇ ਹਾਂ ਉਹਦੀ ਨੌਕਰੀ ਚ ਨਾਲ ਨਾਲ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਜੋਬ ਕਰਦੇ ਜਾਂ ਫਿਰ ਬਿਜਨ
ਨਹੀਂ ਮਰੇ ਬਿਜਨਸ ਤਾਂ ਨਹੀਂ ਹੈਗੀ। ਮੈਂ ਵੀ ਜੋਬ ਹੀ ਕਰ ਰਿਹਾ ਮਤਲਬ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਤੁਸੀਂ ਗੌਰਮੈਂਟ ਹੋ ਜਾਂ ਪ੍ਰਾਈਵੇਟ?
ਨਹੀਂ ਜਹੜੇ ਮੈਂਰੀ ਪ੍ਰਾਈਵੇਟ ਹੀ ਆ ਮੇਰੀ ਬਾਹਰ ਦੀ ਬੈਂਕ ਆ। ਮੈਂ ਉਹਦੇ ਨਾਲ ਜੋਬ ਕਰਦਾ ਵਾਂ। ਤੇ ਮੈਨੂੰ ਉਹ ਕਿਹਾ ਚੋਦਾਂ ਪੰਦਰਾਂ ਸਾਲ ਦਾ ਐਕਸਪੀਰੀਅੰਸ ਹੋ ਗਿਆ ਇਹਦੇ ਵਿੱਚ ਤੇ ਹੁਣ ਮੈਂ ਦਸ ਬੰਦਿਆਂ ਦੀ ਟੀਮ ਦੇਖਤਾ ਆਪਾਵੇ ਤੁਹਾਡੇ ਹਿਸਾਬ ਨਾਲ ਕੀ ਜੋਬ ਵਧੀਆ ਜਾਂ ਬਿਜਨਸ ਵਧੀਆ ਵਾ ਕੀ ਤੁਹਾਨੂੰ ਕੀ ਲੱਗਦਾ ਵਾ।
ਇਹ ਹਿਸਾਬ ਨਾਲ ਤਾਂ ਮਤਲਬ ਕਿ ਆਪਾਂ ਮਾੜਾ ਤਾਂ ਕਿਸੇ ਨੂੰ ਵੀ ਨੀ ਕਹਿ ਸਕਦੇ ਕਿਉਂਕਿ ਇਹ ਮਤਲਬ ਕਿ ਆਪਾਂ ਆਪਣੇ ਮਾਇਡ ਸੈਟ ਨਾਲ ਸੋਚ ਗਏ। ਜ ਟਾਈਮ ਤੇ ਆਪਾਂ ਹੋਣਾ ਇਸ ਟਾਈਮ ਤੇ ਜੋਬ ਠੀਕ ਆ ਕਿਉਂਕਿ ਆਪਣਾ ਮਤਲਬ ਖਰਚਾ ਚੱਲ ਰਿਹਾ ਤੇ ਜੇ ਮੰਨ ਲਓ ਕਿ ਆਪਣੇ ਕੋਲੇ ਠੀਕ ਆ ਪੈਸੇ ਵਧੀਆ ਹੈ ਹਨਾ ਮੰਨ ਲਓ ਆਪਾਂ ਨੂੰ ਪਤਾ ਕੀ ਆਪਣਾ ਫਿਊਚਰ ਆਪਾਂ ਕਰ ਸਕਦੇ ਹਾਂ ਸੈਟ ਹਨਾ। ਫੇਿਰ ਆਪਾਂ ਨੂੰ ਬਿਜਨਸ ਕਰਨਾ ਚਾਹੀਦਾ ਵੈਸੇ ਮਤਲਬ ਕਿ ਮੇਰੇ ਹਿਸਾਬ ਨਾਲ ਪਰਫੈਕਟ ਤਾਂ ਬਿਜਨੈਸ ਹੀ ਆ ਪਰ ਜੇ ਅ ਆਪਾਂ ਬਿਜਨਸ ਨਹੀਂ ਕਰ ਸਕਦੇ ਨਾ ਤੇ ਪਰ ਆਪਾਂ ਨੂੰ ਜੋਬ ਤੇ ਫਰ ਕਰਨੀ ਹੀ ਜਾਈ ਦੀ।
ਹਾਂ। ਪਰ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਰਾ ਸਾਰਾ ਜਿਹੜੇ ਜੋਬ ਆ ਉਹ ਡਿਜੀਟਲ ਹੋ। ਹੋ ਰਹੀਆਂ ਨੇ ਮਤਲਬ ਕਿ ਮੈਨੂਅਲ ਵਰਕ ਪੂਰਾ ਜਿਹੜਾ ਹੱਥੀਂ ਕੰਮ ਹੁੰਦਾ ਸੀ ਉਹ ਘੱਟ ਰਿਹਾ ਵਾ ਹੁਣ ਤੁਸੀਂ ਦੇਖਦੇ ਹੋਗੇ ਬਹੁਤ ਚੀਜ਼ਾਂ ਜਿਹੜੀਆਂ ਬ ਜਿਵੇਂ ਕਿ ਰੋਬਰਟ ਆ ਗਏ ਨੇ ਜਾਂ ਆਟੋਮੇਟ ਆ ਏ ਆਈ ਦਾ ਜ਼ਮਾਨਾ ਆ ਗਿਆ ਸਾਰਾ ਤੇ ਉਹਨਾਂ ਦੇ ਉੱਪਰ ਚੱਲ ਗਿਆ ਤੇ ਅੱਗੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਉਹਦੇ ਵਿੱਚ ਮਤਲਬ ਜੋਬ ਤਾਂ ਇੰਨੀ ਸਕਿਓਰ ਨਹੀਂੀ ਰਹੀ ਅਗਰ ਦੇਖ ਦੇਖਿਆ ਜਾਵੇ ਤਾਂ, ਆਉਣ ਆਲੇ ਸਮੇਂ ਦੇ ਵਿੱਚ ਇਹ ਬਿਜਨਸ ਇਹ ਏ ਕਿ ਮਤਲਬ ਕਿ ਜਿੰਨਾ ਤੁਸੀਂ ਜੇ ਕਹਿੰਦੇ ਨਾ ਜਿੰਨਾ ਗੁੜ ਪਾਉਂਗੇ ਔਨਾ ਹੀ ਮਿਠ ਬਿਜ਼ਨਸ ਮੇਰੇ ਹਿਸਾਬ ਨਾਲ ਏਹੀ ਲੱਗਦਾ। ਤੁਹਡਾ ਕੀ ਵਿਚਾਰ ਹੈ?
ਹਾਂਜੀ ਬਿਲਕੁਲ ਮਤਲਬ ਕਿ, ਤੁਹਾਡੀ ਗੱਲ ਸਹੀ ਹੈ। ਏ ਆਈ ਮੋਸਟਲੀ ਜੌਬਜ਼ ਖਾ ਈ ਗਯਾ, ਠੀਕ ਏ। ਕੋਈ ਬੋਤ ਰੇਅਰ ਚਾਂਸ ਰਹਿ ਗਯਾ ਹੈ ਨਾ? ਮੰਨ ਲੋ ਆਪਾਂ ਸੌ ਪ੍ਰਸੈਂਟ ਥੱਟੀ ਪ੍ਰਸੈਂਟ ਮੰਨ ਸਕਦੇ ਹਾਂ। ਕੀ ਜੋਬ ਹੁਣ ਸਿਰਫ ਥਰਟੀ ਪ੍ਰਸੈਂਟ ਈ ਸਿਕਿਓਰ ਆ, ਬਾਕੀ ਸੱਤਰ ਪ੍ਰਸੈਂਟ ਇੰਸਕਿਓਰ ਈ ਆ। ਕਿਉਂਕਿ ਮੋਸਟਲੀ ਅਪਨਾ ਜਿਹੜਾ ਕੰਮ ਸੀ ਔ ਤੁਸੀਂ ਦੱਸ ਰਹੇ ਹੋ, ਮੈਨੂਅਲ ਹੀ ਸੀਗਾ, ਔ ਹੋਰ ਆਟੋਮੈਟਿਕ ਹੋ ਈ ਚੱਲਿਆ ਸਿਰਫ ਇੱਕ ਕਮਾਂਡ ਦੇਣੀ ਆ ਕੰਮ ਸਾਰਾ ਹੋ ਜਾ ਕੋਈ ਵੀ ਮਤਲਬ ਕੋਈ ਗ਼ਲਤੀ ਨੀ, ਕੋਈ ਏਰਰ ਨੀ।
ਹਾਂ, ਗ਼ਲਤੀ ਤਾਂ ਗੰਜਾਇਸ਼ ਨਹੀਂ ਰਹਿੰਦੀ ਨਾ ਦੇ ਵਿੱਚ ਤਾਂ ਪਰ ਏ ਆਈ ਬਣਾਉਣ ਵਾਲੇ ਵੀ ਤਾਂ ਹਿਊਮਨ ਨੇ। ਅਗਰ ਦੇਖਿਆ ਜਾਵੇ ਤਾਂ ਉਹ ਵੀ ਤਾਂ ਇਨਸਾਨ ਹੀ ਬਣਾ ਰਹੇ ਆ ਪਰ ਉਹ। ਏਦਾਂ ਨਹੀਂ ਹੋਣਾ ਚਾਹੀਦਾ ਵ ਮ ਮੈਨੂੰ ਲੱਗਦਾ ਦੁਨੀਆਂ ਦੇ ਵਿੱਚ ਏਦਾਂ ਨਹੀਂ ਹੋਣਾ ਚਾਹੀਦਾ ਕਿ ਇਹ ਚਲੋ ਇਹ ਆਈ ਆਪ। ਆਪਣੇ ਜ਼ਿੰਦਗੀ ਨੂੰ ਆਸਾਨ ਕਰਨ ਦੇ ਲਈ ਆ ਰਿਹਾ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਨੌਕਰੀਆਂ ਖਾ ਜਾਵੇਂ ਲੋਕਾਂ ਦੀਆਂ। ਮੇਰੇ ਹਿਸਾਬ ਨਾਲ ਐ ਹੋਣਾ ਚਾਹੀਦਾ ਕਿਉਂਕਿ। ਨੌਕਰੀ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹਨੂੰ -ਜਿਹਨੂੰ, ਹਰਿੱਕ- ਹਰਿੱਕ ਬੰਦੇ ਨੂੰ ਜੀ ਦੀ ਲੋੜ ਆਂ ਅੱਜ ਦੀ ਡੇਟ ਚ।
ਹਾਂਜੀ-ਹਾਂਜੀ ਤੁਸੀਂ ਦੱਸ ਰਹੇ ਹੋ ਵੂਮੈਨ ਨੇ ਏ ਆਈ ਬਣਾਈ ਏ ਪਰ ਅੱਜ ਏ ਆਈ ਬਹੁਤ ਐਡਵਾਂਸ। ਦੱਸੋ ਕੀ ਹੁਮਨ ਦੀ ਉੱਥੋਂ ਤੱਕ ਸੋਚ ਜਾ ਵੀ ਨਹੀਂ ਸਕਦੀ ਜਿੱਥੋਂ ਤੱਕ ਏ ਆਈ ਪਹੁੰਚ ਚੁੱਕਿਆ ਏ।
ਹਾਂ ਪਰ ਦੇਖਿਆ ਜਾਵੇ ਤਾਂ ਉਹ ਵੀ ਤਾਂ ਹੈ, ਉਹ ਵੀ ਤਾਂ ਇਨਸਾਨ ਨੀਂ। ਬਣਾਇਆ ਵਾ ਏ ਆਈ ਜਿੱਥੇ ਤੱਕ ਪਹੁੰਚ ਗਿਆ ਕੰਪਿਊਟਰ ਬਣਾਉਣ ਆਲਾ ਵੀ ਇਨਸਾਨ ਹੀ ਆ। ਏ ਆਈ ਬਣਾਉਣ ਵਾਲਾ ਵੀ ਇਨਸਾਨ ਈ ਆਂ ਹੈ ਤੇ ਉਹ ਆਪਣੇ ਦਿਮਾਗ ਨਾਲੋਂ ਵੀ ਜ਼ਿਆਦਾ। ਚੱਲ ਰਿਹਾ ਕਿ ਦ ਆਪਣਾ ਤਾਂ ਚਲੋ ਜਿਹੜੇ ਬਣਾ ਰਹੇ। ਇਨਸਾਨ ਉਹਨਾਂ ਨੂੰ ਉਹਨਾਂ ਦਾ ਦਿਮਾਗ ਤੇਜ਼ ਹੈਗਾ ਪਰ ਜਿਹਨਾਂ ਦਾ ਨਹੀਂ ਹੈਗਾ ਜਿਹੜਾ ਜਿਨਾਂ ਦਾ ਮਾਇੰਡ ਨਹੀਂ ਡਿਵਲਪ ਹੋ ਰਿਹਾ ਹੈਗਾ । ਤੇ ਤੇਜ਼ ਹੋ ਰਿਹਾ ਕੰਮ ਕਰਨ ਦੇ ਵਿੱਚ ਉਹ ਤਾਂ ਇਹਦੇ ਤੇ ਨਿਰਭਰ ਹੋ ਪਿਆ ਨਾ।
ਹਮ। ਹਾਂਜੀ ਉਹ ਵੀ ਤਾਂ ਬਿਲਕੁਲ ਗੱਲ ਹੈ ਨਾ ਮਤਲਬ ਕਿ ਹੁਣ ਦੇਖੋ ਜਿਹੜੇ ਹਿਊਮਨ ਨੇ ਮੰਨ ਲਓ ਇਹ ਆ। ਕੰਪਿਊਟਰ ਬਣਾਤਾ ਹੈ ਠੀਕ ਹੈ। ਉਹਨਾਂ ਨੇ ਤੇ ਮੰਨ ਲਓ ਆਪਦਾ ਬਣਾ ਤਾ ਠੀਕ ਹੈ ਕੋਈ ਵੀ ਮੰਨ ਲਓ ਥਿਓਰੀ ਦੇ। ਜਾਂ ਬੁੱਕਸ ਮੰਨ ਲਓ ਛਾਪਦੀਆਂ ਹਨਾ ਉਹ ਉਹਨਾਂ ਦਾ ਮਾਇੰਡ। ਡਲਪ ਹੋਇਆ ਠੀਕ ਹੈ ਤੇ ਉਹਨਾਂ ਦਾ ਮਾਇੰਡ ਡਿਵਲਪ ਹੋ ਕੇ ਮੰਨ ਲਓ ਕਿ ਉਹ ਮੰਨ ਲਓ ਗਏ। ਇੱਥੋਂ ਚੱਲ ਗਏ ਰੱਬ ਕੋਲ ਚੱਲ ਗਿਆ ਜਵੇਂ ਮੰਨ ਲਓ ਡੈਥ ਹੋ ਗਈ ਉਹਨਾਂ ਦੀ। ਉਹ ਤੇ ਜਿਹੜੀ ਉਹਨਾਂ ਦੀ ਸੋਚ ਸੀ ਉਹ ਓਥੇ ਖਤਮ ਹੋਗੀ ਪਰ ਏ ਜੇੜਾ ਏਹ ਅਈ ਆ ਤੇ ਮਾਨ ਲੋ ਕੰਪਿਊਟਰ ਆ ਨਾ, ਐ ਜਿਥੋਂ ਤੱਕ ਪਹੁੰਚ ਰਯਾ ਨਾ ਓਸ ਤੋਂ ਬਾਅਦ ਓ ਉਹ ਬੈਕ ਨਹੀਂ ਆ ਸਕਦਾ, ਏਹ ਤੇ ਓਸ ਤੋਂ ਅੱਗੇ ਵੀ ਜਾਊਗਾ।
ਅੱਗੇ ਹੀ ਜਾਊਗਾ। ਸਹੀ ਕਹ ਰੇ ਓ, ਜਿਵੇਂ ਜੇਨਰੇਸ਼ਨ ਅੱਗੇ ਦੀ ਅੱਗੇ ਵਧੀ ਜਾਊ ਵੀ ਅੱਗੇ ਦੀ ਅੱਗੇ ਉਹਦੇ ਵਿੱਚ ਹੀ ਐਡੀਟਿੰਗ ਕਰ ਕਰਕੇ ਅੱਗੇ ਕੇ ਨਵੀਆਂ ਕੋੋਜਾਂ ਕਰ ਕਰਕੇ ਉਹਦੇ ਵਿੱਚ ਹੀ ਐਡ ਕਰ ਦਿੱ
ਜਿਵੇਂ ਕਿ ਤੁਸੀਂ ਮਨ ਲੋ ਮਾਨ ਲੋ
ਮੇਰੇ ਹਿਸਾਬ ਨਾ ਤਾਂ ਨੌਕਰੀ ਤਾਂ ਅੱਗੇ ਆਉਣ ਵਾਲੀਆਂ ਦੇ, ਆਉਣ ਵਾਲੇ ਸਮੇਂ ਵਿੱਚ ਤਾਂ ਨੌਕਰੀ ਤਾਂ ਬੋਤ ਘੱਟ ਹੀ ਹੋਊਗੀ ਲੋਕਾਂ ਨੂੰ ਆਪਦਾ ਬਿਜਨਸ ਹੀ ਕਰਨਾ ਪੈਣਾ ਵਾ, ਪਰ ਸਮਾਂ ਅੱਗੇ ਬੋਤ ਮਾੜਾ ਹੀ ਆ ਰਿਹਾ ਵਾ ਦੇਖਿਆ ਜਾਵੇ ਤਾਂ।
। ਜੋਬ ਤਾਂ ਰਹਿ ਹੀ ਨਹੀਂ ਜਾਣਗੀਆਂ। ਮੋਸਟਲੀ, ਹੁਣ ਅੱਜ ਤੁਸੀਂ ਮੰਨ ਲਓ! ਕੋਈ ਵੀ ਕੰਮ ਦੇਖ ਲਓ! ਜਿਹੜਾ ਵੀ ਆ ਹਰ ਏ ਆਈ ਨਾਲ ਹੋ ਸਕਦਾ। ਹਰ ਏ ਆਈ ਨਾਲ ਸਿਰਫ ਉਸ ਲਈ ਕੁਛ ਕੁ ਪਰਸਨ ਚਾਹੀਦੇ ਆ ।ਜਿਹੜੇ ਏ ਆਈ ਨੂੰ ਕਮਾਂਡ ਦੇਣਗੇ।
ਹਾਂ! ਜਿਵੇਂ ਮੰਨ ਲਓ ਦਸ ਬੰਦੇ ਦੀ ਟੀਮ ਅਤੇ ਦਸ ਬੰਦਿਆਂ ਦੀ ਟੀਮ ਖ਼ਤਮ ਕਰਕੇ ਅਹ ਤੇ ਇੱਕ ਬੰਦੇ ਨੂੰ ਹੀ ਦੇ ਦਿੱਤਾ ਏ ਅ ਤੇ ਇਕ ਬੰਦੇ ਨੂੰ ਦਿੱਤਾ ਜਾਵੇ ।ਕੰਮ ਤੇ ਬਸ ਉਹ ਇੱਕ ਬੰਦੇ ਨੇ ਸਿਰਫ ਇੱਕ ਬਟਨ ਦੱਬਣਾ ਤੇ ਸਾਰਾ ਕੰਮ ਦੱਸ ਬੰਦਿਆਂ ਦਾ ਉਹਏ ਆਈ ਕਰੂ
ਬੰਦਿਆਂ ਦੀ ਜੋਬ ਫਾਰ ਗਿਆ ਨੌਕਰੀ ਹੋ ਜਿਹੜਾ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਗ਼ਲਤ ਹੋ ਰਿਹਾ ।ਚਲੋ, ਠੀਕ ਆ ਸਮੇਂ ਦੇ ਨਾਲ ਅੱਗੇ ਵਧ ਕਰਨਾ ਵੀ ਚਾਹੀਦਾ। ਦੂਜੇ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਆ। ਤੁਂ ਚਾਈਨਾ ਦੇਖ ਲਓ। ਜਾਂ ਜੈਪੈਨ ਦੇਖ ਲਓ। ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਪਰ ਉਹਨਾਂ ਵਿੱਚ ਇਹ ਆ ਕਿ ਉਹ ਉਨ੍ਹਾਂ ਉਨ੍ਹਾਂ ਵਿੱਚ ਏ ਨੌਕਰੀਆਂ ਨਹੀਂ ਕਿਸੇ ਦੀਆਂ ਖੋ ਰਹੇ। ਉਹਨਾਂ ਨੂੰ ਨਾਲ ਨਾਲ ਹੋਰ ਵੀ ਕੰਮ ਦੇ ਏਨੇ ਮੈਂ ਹੁਣੇ ਇੱਕ ਖ਼ਬਰ ਦੇਖੀ ਸੀ। ਜਿਹਦੇ ਵਿੱਚ ਕਹਿ ਰਹੇ ਸੀ। ਉਹ ਕਿ ਮਤਲਬ ਕਿ' ਏ ਆਈ ਜ਼ਰੂਰ ਉਹਨਾਂ ਦੇਸ਼ਾਂ ਤੇ ਵਿੱਚ ਆ ਰਿਹਾ। ਪਰ ਅਸੀਂ ਕਿਸੇ ਦੀ ਜੋਬ ਨਹੀਂ ਖੋਹ ਰਹੇ ਹੈਗੇ। ਲੋਕਾਂ ਕੋਲ ਜੋਬਾਂ ਉਹਨਾਂ ਦੀਆਂ ਨੌਕਰੀਆਂ ਸੇਵ ਆ ਸੁਰੱਖਿਆ ਤਾਂ ਉਹਨਾਂ ਦੀਆਂ ਨੌਕਰੀਆਂ, ਜਿੰਨੀਆਂ ਹੈਗੀਆਂ। ਪਰ ਆਪਣੀ ਭਾਰਤ ਦੇ ਵਿੱਚ ਆਏ ਐਂ ਗੇ ਜੋਬਾਂ ਹੀ ਖਤਮ ਹੋਈ ਜਾਂਦੀਆਂ ਪਈਆਂ ਨੇ ।ਤੇ ਲੋਕੀ ਫਿਰ ਕਰਨਗੇ ਕੀ। ਮੇਨ ਵਿਸ਼ਾ ਅੱਜ ਦੀ ਡੇਟ ਚ ਇਹ ਹੈ। ਕਿ ਜੇ ਸਾਰੀਆਂ ਨੌਕਰੀਆਂ ਖਤਮ ਹੋ ਗਈਆਂ ਤੇ ਲੋਕ ਕੀ ਕਰਨਗੇ?
ਹਾਂਜੀ, ਉਹਦੀ ਤੇ ਗੱਲ ਆ। ਹੁਣ ਮਤਲਬ ਕਿ ਜਿਵੇਂ ਅੰਦਰ ਕੰਟਰੀ ਜਿਵੇਂ ਤੁਸੀਂ ਜਪੈਨ ਚਾਈਨਾ ਦੱਸ ਨਿਆਲਾ, ਇਹਨਾਂ ਦੇ ਵਿੱਚ ਮਤਲਬ ਕਿ ਉਹ ਡਿਵਲਪ ਤਾਂ ਕਰ ਰਿਹਾ ਆਪਣੀ ਕੰਟਰੀ ਨੂੰ, ਠੀਕ ਹੈ ।ਜਿਵੇਂ ਕਿ ਹੁਣ ਇਹ ਆਪਣੇ ਮਤਲਬ ਕਿ ਜੇ ਪੈਣ ਚ, ਤਾਂ ਹੁਣ ਬਹੁਤ ਟਾਈਮ ਦਾ ਮਤਲਬ ਚੱਲ ਰਿਹਾ ਹੈ ।ਇਹ ਆ ਆਪਣੇ ਹਜੇ ਥੋੜਾ ਟਾਈਮ ਹੀ ਹੋਇਆ। ਪਰ ਉਹ ਹਜੇ ਵੀ ਅੱਜ ਉੱਧਰ ਜੋਬਸ ਸਕਿਓਰ ਆ, ਕੋਈ ਉਹ ਇਹੋ ਜਹੀ ਗੱਲ ਹੈ। ਨਹੀਂ ਇਨਸਿਕਿਓਰ ਕਿ ਉਹ ਏ ਆਈ ਦੇ ਨਾਲ- ਨਾਲ ਨਾ ਮਤਲਬ ਕਿ ਜੋਬ ਤੇ ਵੀ ਫੋਕਸ ਕਰ ਰਹੇ ਆ। ਕਿ ਹਾਂ, ਯਾਰ ਮਤਲਬ ਕਿ ਬੰਦਾ ਵਿਹਲਾ ਨੀ ਰਹਿਣਾ ਚਾਹੀਦਾ ।ਇਹਨਾਂ ਕੋਲ ਜੋਬਹੋਣਗੀਆਂ ਤਾਂ ਹੀ, ਕੱਲ੍ਹ ਨੂੰ ਆਪਣੇ ਦੇਸ਼ ਦੀ ਤਰੱਕੀ ਹੋਊਗੀ। ਪਰ ਇੰਡੀਆ ਦੇ ਵਿੱਚ ਐ ਨਾ ਇੰਡੀਆ। ਇੰਡੀਆ ਜੋਬ ਦੇ ਲੈਵਲ ਚ, ਮਤਲਬ ਕਿ ਸਭ ਤੋਂ ਬੈਕ ਆ ਮੇਰੇ ਨਜ਼ਰੀਏ ਦੇ ਵਿੱਚ ਕਿਉ ਕਿ ਉੱਥੇ ਅਦਰ ਕੰਟਰੀ ਦੇ ਵਿੱਚ ਜੋਬਸ ਬੰਦੇ ਲੱਭ ਰਹੇ ਜਾ ਕਿ ਜਿਹੜੀ ਸਰਕਾਰ ਮੰਨ ਲਓ ਹਨਾ। ਉਹ ਬੰਦੇ ਲੱਭ -ਲੱਭ ਜੋਬ ਦੇ ਰਹੀ ਹੈ। ਉਹਨਾਂ ਨੂੰ ਤੇ ਆਪਣੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ।ਕੈੇਸੇ ਹਿਸਾਬ ਨਾਲ ਮਤਲਬ ਕਿ ਲੋਕ ਗੌਰਰਮੈਂਟ ਜੋਬ, ਗੌਰਰਮੈਂਟ ਕਿ ਪ੍ਰਾਈਵੇਟ ਹੀ ਮੰਨ ਲਓ ਤੁਸੀਂ। ਉਸਦੇ ਵਿੱਚ ਵੀ ਕਿੰਨਾ ਕੰਪੀਟੀਸ਼ਨ ਆ। ਜੋਬ ਮਿਲੀ ਨੀ ਰਹੀਆਂ ਬੰਦਿਆਂ ਨੂੰ
ਅੱਜ -ਕੱਲ੍ਹ ਗ ਗੌਰਮੈਂਟ ਤੇ ਪ੍ਰਾਈਵੇਟ ਜੋਬ ਸੇਮ ਹੀ ਆ ਮੈਨੂੰ ਜ਼ਿਆਦਾ ਗਵੌਰਮੈਂਟ ਵਿੱਚ ਕੋਈ ਫ਼ਰਕ ਨਹੀ ਲੱਗਦਾ ਹੈ ਗਾ। ਕੰਮ ਓਨਾ ਹੀ ਕਰਨਾ ਪੈਂਦਾ ।ਉਲਟਾ ਗਵਰਮੈਂਟ ਦੇ ਵਿੱਚ ਜ਼ਿਆਦਾ ਕਰਨਾ
ਕਰਨਾ ਪੈਂਦਾ ਠੀ
ਪ੍ਰਾਈਵੇਟ ਜੋਬ ਵਿੱਚ ਇਹੀ ਹੈ। ਕਿ ਮਤਲਬ ਕਿ ਤੁਹਾਨੂੰ ਸ਼ਨੀ ਐਤਵਾਰ ਛੁੱਟੀ ਤਾਂ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਹੈ ।ਕਿ ਜਿਵੇਂ ਸਰਕਾਰ ਨਿਰਧਾਰਤ ਕਰਦੀ ਆ ਉਸ ਹਿਸਾਬ ਨਾਲ ਤੁਹਾਨੂੰ ਛੁੱਟੀ ਮਿਲਣੀ ਆ ਪਰ ਉਹੀ ਹੈ ਕਿ ਮਤਲਬ ਹਰ ਇੱਕ ਬੰਦੇ ਨੂੰ ਆਪਣੀ -ਆਪਣੀ ਸੋਚ ਜਾਂ ਕੋਈ ਕਹਿੰਦਾ ਮੈਂ ਸਰ ਸਰਕਾਰੀ ਨੌਕਰੀ ਹੀ ਕਰਨੀ ਹੈ। ਜਾਂ ਕੋਈ ਕਹਿੰਦਾ ਮੈਂ ਪ੍ਰਾਈਵੇਟ ਨੂੰ ਕੋਈ ਦਿੱਕਤ ਨੀ ਮੇਨ ਉਹਨਾਂ ਨੂੰ ਕਹਿੰਦੇ ਆ ਕਿ ਸਾਡਾ ਖਾਣਾ ਰੋਟੀ ਪਾ ਪਾਣੀ ਚੱਲੀ ਜਾਵੇ ।ਵਧੀਆ ਤਰੀਕੇ ਨਾਲ, ਬਸ ਉਹੀ ਹੈ। ਲੋਕਾਂ ਦਾ ਮੇਨ
ਅ ਆਹੀ ਤਾਂ ਗੱਲ ਆ ਨਾ ਮਤਲਬ ਕਿ ਬਿਲਕੁਲ ਹੀ ਲੋਕਾਂ ਨੂੰ ਸਿਰਫ ਐ ਚਾਹੀਦਾ ਕਿ ਹਾਂ ਸਿਰਫ ਮਤਲਬ ਕਿ ਇਹ ਗਾਂਹ ਦੀ ਨੀ ਸੋਚ ਰਹੇ ਹੁਣ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਗਾਂਹ ਫਿਊਚਰ ਦੇ ਵਿੱਚ ਕੋਈ ਜੋਬ ਮਤਲਬ ਨਹੀ ਰਹਿਣੀ ਹੈ ਹਨਾ, ਤੇ ਆਪਾਂ ਮਤਲਬ ਹਜੇ ਇੰਨੇ ਡਿਵਲਪ ਨਹੀਂ ਹੋਏਗੀ ਕਿ ਆਪਣਾ ਬਿਜਨਸ ਸਟਾਰਟਅਪ ਕਰ ਲਈਏ
ਹਾਂ
ਹਮ ਜੇ ਉਹ ਮਤਲਬ ਕਿ ਮੋਸਟਲੀ ਲੋਕ ਨਹੀਂ ਸੋਚ ਰਹੇ ਪਰ ਕੁਛ ਕੁ ਪ੍ਰਸੈਂਟ ਹੱਦ ਤੱਕ ਲੋਕ ਹੈ ਜਿਹੜੇ ਸੋਚ ਰਹੇ ਆ
ਹਾਂ ਪਰ ਉਹ ਉਹਨਾਂ ਦਾ ਇੰਨਾ ਕੰਮ ਆ ਨਹੀਂ ਰਿਹਾ ਨਾ ਜੇ ਮਤਲਬ ਕਿ ਸਾਰੇ ਬੰਦੇ ਇੱਦਾਂ ਸੋਚਣ ਲੱਗ ਜਾਣ ਮਤਲਬ ਕਿ ਇਹ ਏ ਆਈ ਨਾਲ ਅੱਗੇ ਆਪਣੀਆਂ ਜੋਬਾਂ ਖ਼ਤਮ ਹੋ ਜਾਣਗੀਆਂ ਤਾਂ ਲੋਕ ਬਹੁਤ ਘੱਟ ਏ ਆਈ ਦਾ ਯੂਜ ਕਰਨ ਮਤਲਬ ਕਿ ਮਿਨੀ ਬਹੁਤ ਘੱਟ ਕਿ ਜਿੱਥੇ ਉਹ ਫਸ ਜਾਣ ਉੱਥੇ ਯੂਜ ਕਰਨ ਤਾਂ ਬਹੁਤ ਸਾਰੀਆਂ ਜੋਬਾਂ ਸ ਸੁਰੱਖਿਅਤ ਰਹਿ ਸਕਦੀਆਂ ਨੇ। ਜੇ ਉਹ ਘੱਟ ਤੋਂ ਘੱਟ ਯੂਜ ਕਰਨ ਠੀਕ ਆਪਾਂ ਨੂੰ ਆਪਾਂ ਨੂੰ ਇੱਕ ਫੈਸਿਲਿਟੀ ਮਿਲ ਗਈ ਆ ਕਿ ਜਿਹਦੇ ਵਿੱਚ ਆਪਾਂ ਉਹਦਾ ਯੂਜ ਲੈ ਸਕਦੇ ਹਾਂ। ਜਿੱਥੇ ਤੁਸੀਂ ਜਮਾ ਹੀ ਫਸ ਗਏ ਹੋ ਪਰ ਉਦੋਂ ਤੱਕ ਤਾਂ ਆਪਣਾ ਦਿਮਾਗ਼ ਯੂਜ ਕਰੋ ਜਦੋਂ ਤਾਂ ਕਰੋ ਤੁਹਾਡੂ ਵੀ ਤੁਹਾਡਾ ਦਿਮਾਗ ਜਿੱਥੋਂ ਤੱਕ ਤੁਹਾਡੀ
ਮਤਲਬ ਜਿੱਥੋਂ ਤੱਕ ਆਪਾਂ ਸੋਚ ਸਕਦੇ ਹਾਂ, ਉੱਥੋਂ ਤੱਕ ਆਪਾਂ ਨੂੰ ਸੋਚਣਾ ਚਾਹੀਦਾ ਨਾ।
ਹਾਂ, ਪਰ ਅੱਜ ਦੀ ਡੇਟ ਚ ਉਹ ਵੀ ਨਹੀ ਕੋਈ ਸੋਚਦਾ ਪਿਆ। ਸਿੱਧਾ ਉੱਥੇ ਪਹੁੰਚਿਆ ਇਸਦਾ ਉਹ ਚ ਹੋ ਗਿਆ
ਆਹੀ ਤੇ ਗੱਲ ਆ
ਹਾਂ
ਹਾਂਜੀ, ਠੀਕ ਹੈ ਫੇਰ।
ਹਾਂਜੀ, ਮੈਨੂੰ ਠੀਕ ਆ ਫੇਰ।ਬਹੁਤ ਵਧੀਆ ਲੱਗਿਆ, ਹਾਂਜੀ- ਹਾਂਜੀ ਹੋਰ ਸਭ ਠੀਕ ਠਾਕ ਘਰ ਵ ਬਸ ਠੀਕ ਵੀੇਰੇ
ਹਾਂਜੀ, ਵੀਰੇ ਬਹੁਤ ਵਧਿਆ, ਕਿਰਪਾ ਮਹਾਰਾਜ ਦੀ।
ਹੋਰ, ਹਾਂਜੀ।
ਹਾਂਜੀ
ਹਾਂਜੀ-ਹਾਂਜੀ
ਥੋੜਾ ਮਤਲਬ ਕੀ ਅਹੀ ਕਰ ਰਿਹਾ ਸੀਗਾ ਗੂਗਲ ਵਗੈਰਾ ਥੋੜਾ ਡਿਜੀਿਟਲ ਬਾਰੇ ਮਤਲਬ ਇਸ ਟਾਈਮ ਮੈਂ ਸਰਚ ਕਰ ਰਿਹਾ ਹੁੰਨਾ ਵੀ ਆਪਾਂ ਨੂੰ ਗ ਫਿਊਚਰ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕਿਵੇਂ
ਨਹੀ-ਨਹੀ ਵਧੀਆ ਵੀਰੇ ਸੋਚਣਾ ਚਾਹੀਦਾ ਫਿਊਚਰ ਬਾਰੇ ਮਤਲਬ ਕਿ ਕੁਛ ਉਹੋ ਜਿਹਾ ਸਿੱਖੋ ਜਿਹੜਾ ਉਦੋਂ ਹੱਥੀਂ ਕੰਮ ਦੇ ਸਕੇ।
ਥੈਂਕ ਯੂ।
ਓ ਕੇ ਵੀਰੇ ਜੀ ਥੈਂਕ ਯੂ ਸੋ ਮਚ ਧੰਨਵਾਦ ਵੀਰੇ ਬਹੁਤ-ਬਹੁਤ।